ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਹਾਂਜੀ ਹੋਰ ਕੀ ਹਾਲ ਹੈ, ਹਾਂਜੀ ਵਧੀਆ ਤੁਸੀ ਸੁਣਾਓ।
ਅਸੀ ਵੀ ਠੀਕ।
ਹੋਰ ਕੀ ਕਰਦੇ ਉ?
ਕੁਛੱ ਨੀ ਕੀ ਕਰਨਾ ਮਾਰਕੀਟ ਗਏ ਹੋਏ ਸੀ ਥੋੜੀ ਬਹੁਤੀ ਸ਼ੋਪਿੰਗ ਵਗੈਰਾ ਕਰਕੇ ਹੁਣ ਘਰ ਆਏ ਹਾਂ ਹੁੂੰਨ ਆ ਕੇ ਰੋਟੀ ਪਾਣੀ ਦੇਖਣਾ ਸੀ।
ਹਾਂਜੀ-ਹਾਂਜੀ
ਆਟਾ ਵਗੈਰਾ ਗੁੰਨਿਆ ਹੁਣ ਥੋੜ੍ਹੀ ਦੇਰ ਤੱਕ ਰੋਟੀ ਬਣਾਵਾਂਗੇ। ਹਾਂਜੀ
ਰੋਟੀ ਹੁਣ ਬਣਾਓਗੇ ਫੇਰ ਬਣਾਓਗੇ ਹੁਣੇ।
ਹਾਂ ਬਣਾਉਣੀ ਏ ਹਜੇ ਤੇ।
ਅੱਛਾ-ਅੱਛਾ
ਬਸ ਲੇਟ ਹੀ ਖਾਣ ਥੋੜ੍ਹਾ ਵੈਸ ਤੇ ਛੁੱਟੀਆਂ ਵਗੈਰਾ ਬੱਚਿਆਂ ਨੂੰ ਥੋੜ੍ਹਾ ਲੇਟ ਹੋ ਜਾਈਦਾ ਉਹਦੇ ਕਰਕੇ।
ਹਾਂਜੀ-ਹਾਂਜੀ ਹਾਂ।
ਰੂਟੀਨ ਵਗੈਰਾ ਥੋੜੀ ਖ਼ਰਾਬ ਹੋਈਦੀ ਹੈ ਉਹਦੇ ਕਰਕੇ ਵੀ।
ਹਾਂ-ਹਾਂ ਏ ਤੇ ਹੈ।
ਫੇਰ ਸਕੂਲ ਵਗੈਰਾ ਖੁੱਲ ਜਾਣਗੇ ਫੇਰ ਥੋੜੀ ਰੂਟੀਨ ਠੀਕ ਹੋਏਗੀ।
ਫਿਰ ਬੱਚਿਆਂ ਰੋਟੀਨ ਜਾਣਾ ਹਨਾ।
ਹਾਂਜੀ, ਤੁਸੀਂ ਕੀ ਬਣਾ ਲਿੱਤਾ ਅੱਜ।
ਅਸੀਂ ਮੂੰਗੀ ਦੀ ਦਾਲ ਬਣਾਈ ਆ ਹੁਣ ਤੇ ਦਿਨੇ ਆਲੂ ਬਣਾਏ ਸੀ।
ਅੱਛਾ ਜੀ। ਦੇ ਵਿੱਚ ਥੋੜੀ ਸੁੱਕੀ ਸਬਜ਼ੀ ਬਣਾ ਲਓ ਗਈ ਵਾਲੀ ਖਾਈ ਜਾਏਗੀ ਨਾਲੇ ਸਹੀ ਤਰ੍ਹਾਂ।
ਹਾਂ ਹਲਕਾ ਫੁਲਕਾ ਹੀ ਖਾਨੇ ਆ।
ਵੈਸੇ ਵੀ ਰਾਤ ਵੇਲੇ ਡਾਈਜੈਸਟ ਕਰਨਾ ਵੀ ਬੜਾ ਮੁਸ਼ਕਿਲ ਹੁੰਦਾ ਅਸੀਂ ਇਹ ਵੀ ਨੀ ਕਰਨਾ ਬਈ ਖਾ ਕੇ ਵੋਕ ਕਰ ਲਈਏ ਥੋੜ੍ਹੀ ਅਸੀਂ ਖਾ ਕੇ ਲੇਟ
ਹਾਂਜੀ ਆ ਮਾਰਕੀਟ, ਮਾਰਕੀਟ ਘੁੰਮਣ ਗਏ ਸੀ।
ਅੱਛਾ ਜੀ।
ਹੂੰ
ਕਿੱਧਰ ਘੁੰਮ ਕੇ ਆਏ ਹੋ।
ਬਸ ਮਾਰਕੀਟ ਗਏ ਲੋਕਲ ਗਏ ਸੀ।
ਅੱਛਾ ਜੀ। ਬਸ ਇਹੀ ਥੋੜ੍ਹਾ ਬਹੁਤਾ ਸਮਾਨ ਕੋਈ ਨਾ ਕੋਈ।
ਕ ਉਹਨਾਂ ਸਾਮ ਨੂੰ ਦਿਨੇ ਧੁੱਪ ਹੁੰਦੀ ਹੈ। ਥੋੜਾ ਸ਼ਾਮ ਮੇਰੇ ਕੋਲ ਨਿਕਲਣਾ ਹੁੰਦਾ।
ਹਾਂ ਇਹ ਵੀ ਠੀਕ ਹੈ ਸ਼ਾਮ ਨੂੰ ਨਿਕਲ ਜਾਂਦਾ ਵੈਸੇ ਵੀ ਮਾਰ
ਹਾਂ ਹੂੰ ਜਾਣ ਦਾ ਮਨ ਨੀ ਕਰਦਾ।
ਬਿਲਕੁਲ-ਬਿਲਕੁਲ ਸਵੇਰੇ ਛੇ ਵਜੇ ਤੇ ਬਿਲ ਪ੍ਰੋਪਰ ਧੁੱਪ ਨਿਕਲੀ ਹੁੰਦ
ਹਾਂ ਛੇ ਵਜੇ, ਧੁੱਪ ਹੁੰਦੀ ਪੂਰੀ।
ਹਾਂਜੀ ਹੋਰ ਸੁਣਾਓ।
ਵਧੀਆ ਜੀ ਸਭ ਵਧੀਆ ਜੀ।
ਵਧੀਆ ਹੀ ਚਾਹੀਦੀ ਘਰ ਪਰਿਵਾਰ ਸਭ
ਸਭ, ਸਭ ਵਧੀਆ ਹੈ ਸਾਰੇ ਹੁਣ ਰੋਟੀ ਪਾਣੀ ਬੱਚੇ, ਬੱਚੇ ਲੱਗੇ ਨੀ ਆਪਣੇ-ਆਪਣੇ ਕੰਮ ਕੋਈ-ਕੋਈ ਕਹਿੰਦਾ ਟੀ ਵੀ- ਟੀ ਵੀ ਲਗਾਓ, ਬੱਚੇ ਬਿਨਾਂ ਬਿਨਾਂ ਫੋਨ ਟੀ ਵੀ ਦੇ ਬਹਿਦੇ ਨੀ ਹੈਗੇ। ਬੱਚੇ, ਫੋਨ ਹਰ ਵੇਲੇ ਫੋਨ ਕਦੀ ਫੋਨ ਨਾ ਦੇ ਦੂਜੇ ਟੀ ਟੀ ਵੀ ਲਗਾ ਦੋ।
ਹੂੰ, ਅਸੀਂ ਹੁਣੇ ਮੂਵੀ ਵੇਖ ਤੇ ਅਸੀ ਮੈਂ ਕਿਹਾ ਹੁਣ ਚੇਂਜ ਕਰੋ ਮੂਵੀ।
ਸਕੂਲ ਜਾਣਗੇ ਤੇ ਆਪਣਾ ਰੂਟੀਨ ਬਣੇਗਾ ਇਹਨਾਂ ਦਾ।
ਹਾਂ ਇਹ ਵੀ ਸਹੀ ਏ।
ਹੂੰ
ਸਕੂਲ ਵੀ ਹਜੇ ਤੇ ਹੁਣੇ ਖੋਲ ਜਾਂਦੇ ਹਜੇ ਤੇ ਤਾਂ ਟਾਈਮ ਸਕੂਲ ਖੁੱਲ੍ਹਣ 'ਚ ਵੀ।
ਹੋਰ ਸੁਣਾਓ ਤੁਸੀਂ।
ਵਧੀਆ ਜੀ, ਬੈਠੇ ਆ ਜੀ। ਫਰੀ ਸੀ ਤੁਹਾਨੂੰ, ਕੌਲ ਕਰ ਲਈਏ। ਰੋਟੀ ਅਸੀਂ ਵੀ ਲ ਅਸੀਂ ਵੀ ਲੇਟ ਹੀ ਖਾਂਦੇ ਆ ਰੋਟੀ। ਸਾਡੀ ਵੀ ਲੇਟ ਈ ਲੇਟ ਈ ਬਣਦੀ ਆ ਰੋਟੀ।
ਸਕੂਲ ਤੇ ਵੈਸੇ ਗਰਮੀਆਂ ਸਾਰਾ ਦਿਨ ਐਵੇਂ ਹੀ ਬੀਤ ਜਾਂਦਾ।
ਹੂੰ, ਗਰਮੀ ਕਰਕੇ ਤੇ ਬੱਚਿ ਦਿਨ ਪਾਰ ਹੋ ਗਿਆ। ਨਾ, ਹਾਂ।
ਆਪਣੇ ਕੱਪੜੇ ਪਏ ਲੈਸ ਵਗੈਰਾ ਸਭ ਕੁਛ ਲਿਆਂਦਾ ਹੋਇਆ ਸੀ ਬਸ ਮਸ਼ੀਨ ਰੱਖਾਂ ਤੇ ਸਾਰੇ ਆਸੇ-ਪਾਸੇ ਬਹਿ ਜਾਂਦੇ ਨੇ।
ਸਾਨੂੰ ਵੀ ਇਹ ਮਸ਼ੀਨ ਰੱਖਣ ਬੱਚੇ ਸਾਹਮਣੇ ਮਸ਼ੀਨ ਰੱਖ ਹੀ ਨਹੀਂ ਸਕਦੇ। ਬੱਚਿਆਂ ਨੇ ਬੱਚਿਆਂ ਨੇ ਆਪਣੇ ਹੱਥ ਥੋੜਾ ਬਹੁਤਾ ਟਾਈਮ ਮਿਲਦਾ ਕਿ ਇਹ ਸੌਦੇ ਨੇ। ਟਾਈਮ ਮਿਲਣਾ ਵੀ ਏ ਤੇ ਉਹਦੇ 'ਚ ਕਦੇ ਆਪਣੀ ਕੋਈ ਕੰਮ ਆ ਕਦੇ ਕੋਈ ਗੈਸਟ ਆ ਗਏ ਆ।
ਨਹੀਂ-ਨਹੀਂ ਰਾਤ ਨੂੰ ਰਾਤ ਨੂੰ ਤੇ ਆਪਣੀ ਵੀ ਬੱਸ ਹੋਈ ਹੁੰਦੀ ਏ ਬੰਦਾ ਕਹਿੰਦਾ ਕਿ
ਸਾਰਾ ਦਿਨ ਸਾਰਾ ਦਿਨ ਸਾਰਾ ਦਿਨ ਤੇ ਰੇਲਗੱਡੀ ਬਣਦੀ ਰਾਤ ਨੂੰ ਤੇ ਬਸ ਹੋਣੀ ਹੋਣੀ ਏ।
ਹਾਂਜੀ।
ਹੂੰ
ਹੋਰ, ਤੁਸੀਂ ਕੱਪੜੇ ਸਟਿਚਿੰਗ ਕਰਦੇ ਓ?
ਹਾਂਜੀ।
ਅੱਛਾ-ਅੱਛਾ ਸੂਟ ਵਗੈਰਾ ਸਟਿਚਿੰਗ ਕਰਦੇ ਓ?
ਹਾਂਜੀ-ਹਾਂਜੀ ਸੂਟ ਵਗੈਰਾ ਮੋਸਟਲੀ ਟਾਈਮ ਹੀ ਨੀ ਲਗਦਾ ਆਪਣੇ ਹੀ ਹੁੰਦੇ ਇਨਾ ਹੀ ਹੁੰਦਾ ਬਈ ਆਪ ਹੀ ਸੀ ਕੇ ਪਾ ਲਈਏ, ਤੇ ਫੇਰ ਜੇ ਅਗਰ ਕਿਸੇ ਦਾ ਜ਼ਰ ਜ਼ਰੂਰੀ ਹੋਵੇ ਤੇ
ਮੈਂ ਮੈ ਮੋਸਟਲੀ ਆਪਣੇ ਆਪਣੇ ਹੀ ਸੀਨੀ ਆ।
ਕਲਰ ਕੋਈ ਹੋਏ ਜ਼ਰੂਰੀ ਵਗੈਰਾ ਇੱਕ ਤੇ ਜਾਣਾ ਏ, ਤੇ ਫਿਰ ਤੈ ਮੈਂ ਸਿਮਦੀ ਤੇ ਨਹੀਂ, ਵੈਸੇ ਆਪਣਾ ਹੀ ਹੁਣ ਸਾਰਾ ਦਿਨ ਬਚਿਆ ਨਾਲ ਸਿਰ ਪੀੜ ਕਰਦੇ, ਤੇ ਪਰੇਸ਼ਾਨੀ ਹੋ ਜਾਂਦੇ।
ਹੁਣ ਬੱਚੇ ਸਕੂਲ ਜਾਗੇ ਤਾਂਈ, ਆਪਣਾ ਕੋਈ ਕੰਮ ਕਰਨ ਲੱਗਾਂਗੇ। ਹਮ।
ਇਹਨਾਂ ਦੇਜ ਸਕੂਲ ਅੱਜ, ਹਜੇ ਵੀ ਦੱਸ ਦਿਨ ਪਏ ਨੇ ਸਕੂਲ ਖੁਲਨ ਨੂੰ ਫਿਰ ਸਵੇਰ ਦੀ, ਹੁਣ ਚਲੋ ਥੋੜੇ ਲੇਟ ਉਠਦੇ ਆ, ਫਰ ਸਵੇਰ ਦੀ ਰੂਟੀਨ ਬਣ ਜਾਣੀ ਹੈ। ਗਈਏ ਉੱਠੋ ਇਹਨਾਂ ਦਾ ਪਹਿਲੇ ਟਿਫਨ ਵਗੈਰਾ ਪੈਕ ਕਰੋ, ਫਿਰ ਇਹਨੂੰ ਰੈਡੀ ਕਰੋ, ਫਿਰ ਇਹਨਾਂ ਨੂੰ ਛੋੜਨ ਜਾਓ। ਫਿਰ ਇਹਨਾਂ ਨੂੰ ਲੈਣ ਜਾਣਾ ਹੁੰਦਾ ਟਾਈਮਿੰਗ ਹੋ ਜਾਂਦੀ ਹੈ, ਦੋ ਢਾਈ ਵਜੇ ਇਹ ਨੂੰ ਲੈਣ ਜਾਣਾ ਹੁੰਦਾ ਚਲੇ ਜਾਂਦੇ ਨੇ, ਆਪਣੀ ਡਿਊਟੀ ਤੇ ' ਪਿੱਛੋਂ
ਹਾਂ।
ਮੈਨੂੰ ਜਾਣਾ ਪੈਂਦਾ ਲੈਣ ਵੀ ਜਾਣਾ ਪੈਂਦਾ, ਫਰ ਛੱਡਣ ਵੀ ਜਾਣਾ ਪੈਂਦਾ ਸਵੇਰੇ ਗਰਮੀ ਤੇ ਬਹੁਤ ਹੋ ਦੀ ਹੈ ਨਾ। ਹਾਂਜੀ, ਤੁਹਾਡੀ ਨੈਟਵਰਕ ਦੀ ਦਿੱਕਤ ਹੋ ਰਹੀ ਹੈ। ਆਵਾਜ਼ ਨਹੀਂੀ ਆ ਰਹੀ।
ਅੱ
ਆਵਾਜ਼ ਨਹੀਂੀ ਆ ਰਹੀ, ਤੁਹਾਡੀ ਨਾ।
ਅੱ
ਆਵਾਜ਼ ਬਹੁਤ ਜਿਆਦਾ ਕੱਟਦੀ ਪਈ ਹੈ। ਹਾਂਜੀ ਹਾਂਜੀ।
ਹਾਂ-
ਲਕ ਨੈਟਵਰਕ ਦਾ ਬਹੁਤ ਇਸ਼ੂ ਆਉਂਦਾ ਪਿਆ, ਇਹ ਵਿੱਚ ਨਾ। ਆਵਾਜ਼ ਵਿੱਚ ਆਂਦੀ ਏ, ਬਿਲਕੁਲ ਬੰਦ ਹੋ ਜਾਂਦੀ ਹੈ। ਹਮ।
ਹਾਂਜੀ। ਹੁਨ ਆ ਰਹੀਂ ਆ ਆਵਾਜ?
ਹਾਂਜੀ ਹਾਂਜੀ, ਹੋਰ ਖਾ- ਖਾ ਲਿੱਤੀ ਰੋਟੀ ਤੁਸੀਂ, ਕਿ ਹਜੇ ਬਣਾਈ
ਨਹੀਂ ਹਜ ਬ ਨਾ, ਹਜੇ ਆਏ ਨੀ ਹੈਗੇ, ਬਜ਼ਾਰ ਗਏ ਹੋਏ ਨੇ।
ਅੱਛਾ ਜੀ। ਟਾਈਮ ਤੇ ਹੋ ਗਿਆ, ਸਾਢੇ ਨੌ ਤੇ ਵੱਜ ਗਏ।
ਹਾਂ। ਬਜ਼ਾਰ ਗੱਏ ਨੇ, ਬਾਜ਼ਾਰੋਂ ਆਉਣ
ਬਸ ਗਰਮੀ ਦੇ ਦਿਨ ਨੇ, ਬਜ਼ਾਰ ਵੀ ਇਸ ਟਾਈਮ ਹੀ ਨਿਕਲਿਆ ਜਾਂਦਾ ਸਵੇ ਵ ਤੇ ਨਿਕਲਿਆ ਵੀ ਨਹੀਂ ਜਾਂਦਾ।
ਹਾਂਜੀ, ਹਾਂਜੀ।
ਉਸ ਟਾਈਮ ਹੁੰਦਾ ਥੋੜਾ ਦੇਰ ਬਾਜ਼ਾਰ ਹੋਆ, ਉਹ ਕੁਛ ਬੱਚਿਆਂ ਨੇ ਖਾਣਾ ਪੀਣਾ ਹੁੰਦਾ ਖਾ ਲਿੱਤਾ।
ਸ਼ਾਮੀ ਮੈਂ ਸ਼ਾਮੀ ਜਾਂਦੀ ਹਾਂ ਬਜ਼ਾਰ, ਮੁ ਲੇ ਕੱਲਨਾ, ਆਪਣੀ ਗੱਲੱਲ
ਹਮ, ਸਸ਼ ਮੈਂ ਥੋੜ੍ਹਾ ਟਾਈਮ ਹੋਣ ਫਿਰ ਫਰੀ ਹੋਵਾਂਗੇ, ਫਿਰ ਲੇਟਾਂਗੇ, ਫਿਰ ਸਵੇਰ ਦੀ ਰੂਟੀਨ ਸ਼ੁਰੂ ਹੋ ਜਾਣੀ ਆਪਣੀ।
ਹ ਹਾਂ ਇਹ ਤੇ ਹੈ ਹੀ ਹੈ ਫਿਰ ਸਵੇਰੇ ਉਠਣਾ ਆਪਣਾ ਟੈਮ ਸਿਰ ਜਲਦੀ ਜ
ਬਸ ਓਹੀ ਹੈ ਸਾਰਾ ਦਿਨ ਰੋਟੀ ਪਾਣੀ ਬਣਾਏ ਹਾਂ ਸਬਜ਼ੀ ਹਜੇ ਏਨੂੰ ਪਸੰਦ ਨਈ ਆਈ। ਠੀਕ ਆ ਉਹਨੇ ਮੈਂ
ਸਬਜੀ ਅੱਜਕਲ ਬੱਚਿਆਂ ਨੂੰ ਪਸੰਦ ਨੀ ਆਂਦੀ ਅੱਜਕੱਲ
ਮੈਨੂੰ ਬਸ ਹੁਨ ਦਿੱਕਤ ਏ ਹੁਣ ਉਹਨਾਂ ਨੇ ਖਾਣੀ ਨਈ ਮੈਨੂੰ ਦੁਬਾਰਾ ਕੁਛ ਨਾ ਕੁਛ ਫਿਰ ਬਣਾਣਾ ਪੈਣਾ ਰਾਤ
ਲੇਡੀਜ਼ ਵਾਸਤੇ ਅਗਰ ਰਾਤ ਨਾ ਬਣੇ ਹੋਏ ਨਾ ਤੇ ਪਾਗਲ ਹੋ ਜਾਣ ਘਰ ਦੇ ਕੰਮ ਕਾਰ ਕਰਕੇ
ਸਈ ਗੱਲ ਏ ਜੀ ਕੋਈ ਕੁਛ ਨਈ ਖਾਂਦਾ
ਹੂੰ ਕਰ ਲਈ ਡੀਜ਼ ਵਾਸਤੇ ਰਾਤ ਆਪਣਾ ਆਏ ਨਾ ਲੇਡੀਜ਼ ਦੇ ਪਾਗਲ ਹੋ ਜਣ ਘਰ ਦੇ ਕੰਮ ਕਰਨ ਉਧਰੋ ਬੱਚੇ ਸਾਂਭਣ ਉਧੋ ਸਕੂਲ ਵਗੈਰਾ
ਉਹਨ ਬੱਚਿਆਂ ਨਾਲ ਈ ਬੜਾ ਔਖਾ ਹੋ ਜ
ਹਾਂ ਉਹੀ ਮੈ ਬੋਤ ਦਿੱਕਤ ਹੋ ਜਾਂਦੀ ਬੱਚਿਆਂ ਨੂੰ ਇਹਨਾਂ ਨਾਲ ਹੀ ਸਭ ਕੁਛ ਇਹਨਾ ਬਿਨਾਂ ਵੀ ਕੀ ਐ।
ਓ ਤੇ ਹੈ ਈ।
ਇਹਨਾ ਦੇ ਨਾਲ ਹੀ ਘਰਾਂ 'ਚ ਰੌਣਕਾਂ ਨੇ। ਜਦ ਅਸੀ ਕਿਤੇ ਚਲੇ ਜਾਣ ਆਪਣਾ ਈ ਨੀ ਮਨ ਲੱਗਦਾ।
ਘਰ ਨਲ ਸਈ ਗੱਲ ਏ ਅਪਨਾ ਮਨ ਨਈ ਲੱਗਦ
ਤੇ ਸਗੋ ਬੱਚਿਆਂ ਦੀ ਨਾਨੀ ਕਹਿ ਰਏ ਸੀ ਵੀ ਛੱਡ ਦਿਓ ਇਹਨਾਂ ਨੂੰ ਮੈਂ ਕਿਆ ਇਹਨਾਂ ਨੂੰ ਛੱਡ ਜਾਗੇ ਤੇ ਪਿੱਛੋਂ ਘਾਰ ਹੋ ਜਾਣਾ ਸੁਨਾ ਮੈ ਕਿਆ ਆਪਣਾ ਹੀ ਨੀ ਮਨ ਲੱਗਣਾ ਘਾਰ ਤੇ ਇਹਨਾਂ ਦਾ ਕੀ ਲੱਗਣਾ।
ਆ
ਬੱਚੇ ਤੇ ਅਜੈਸਟ ਕਰ ਲੈਂਦੇ ਨੇ ਅਜ ਕਲ ਤੇ ਪਰ ਆਪਣਾ ਹੀ ਨੀ ਮਨ ਲੱਗਦਾ ਤੇ ਉਹਦੇ ਵਿਚ ਅਸੀ ਛੱਡ ਕੇ ਕਿਥੇ ਆਉਣਾ ਇਹਨਾਂ ਨੂੰ
ਹੂੰ
ਹੂੰ ਜਿਵੇਂ ਰੋਟੀ ਬਣੀ ਬਣਾਵਾਂਗੇ ਆਣ ਵਾਲੇ ਨੇ ਇ ਵੀ
ਬਸ ਉਹੀ ਆਪਨਾ ਰਾਤੀ ਰੋਟੀ ਪਾਣੀ ਖਾ ਕੇ ਹੋਰ ਫਿਰ ਬਰਤਨ ਵਗੈਰਾ ਰਹਿ ਜਾਣੇ ਨੇ ਏਦਾਂ ਹੀ ਬਾਰਾਂ ਵੱਜ ਜਾਣੇ ਨੇ। ਰੋਟੀ ਸੌਣ ਦਾ ਕੰਮ ਟਾਈਮ ਹੋ ਜਾਣਾ।
ਬਾਰਾਂ ਤੇ ਨੋਰਮਲੀ ਵਜ ਵਜਦੇ ਹੀ ਹੁੰਦੇ ਆ ਤੇ
ਬਸ ਸਾਨੂੰ ਤੇ ਸਾਢੇ ਬਾਰਾਂ ਇੱਕ ਤੇ ਰੋਜ਼ ਵੱਜ ਜਾਂਦੇ ਨੇ ਸਗੋਂ ਨੀਂਦਰ ਨੀ ਪੂਰੀ ਹੋ ਪਾਂਦੀ ਸਵੇਰੇ ਵੀ ਉਠ ਜਾਂਦਾ ਫਿਰ ਜਲਦੀ
ਹਾਂਜੀ-ਹਾਂਜੀ ਬਾਰਾਂ ਦੇ ਨੋਰਮਲੀ ਹੀ ਗੱਲ ਹੈ ਨੋਰਮਲੀ ਵਜਦੇ ਏ ਵਜਦੇ ਬਾਰਾਂ ਤੇ ਕਿ ਬਾਰਾਂ ਤੇ ਨੋਰਮਲੀ ਵਜਦੇ ਈ ਵਜਦੇ ਨੇ।
ਹਾਂ ਹੋਰ ਸੁਣਾਓ ਮੌਸਮ ਵਗੈਰਾ ਕਿਵੇ
ਮੌਸਮ ਠਿਕ ਹੈ ਦਿਨੇ ਦੇ ਵਿੱਚ ਧੁੱਪ ਹੁੰਦੀ ਹੈ ਉਵੇਂ ਥੋੜ੍ਹਾ ਠਿਕ ਹੈ ਮੋਸਮ
ਇਸ ਟਾਈਮ ਥੋੜਾ ਬੋਤ ਹਵਾ ਚੱਲਦੀ ਪਈ ਹੈ ਬਾਰ ਪਰ ਕਮਰੇ 'ਚ ਤੁਹਾਨੂੰ ਪਤਾ ਏ। ਤੇ ਤੁਹਾਡੇ ਨਾਲ ਤੇ ਕਮਰਿਆਂ 'ਚ ਵਜਾ
ਕਮਰੇਆ ਦੇ ਵਿਚ ਤੇ ਬਿਨਾ ਏ ਸੀ ਕੂਲਰ ਬੈਠਾ ਹੀ ਨਹੀ ਜਾਦਾ ਵ- ਕਮਰੇ ਬੈਹ ਨਹੀ ਸਕਦੇ- ਤੱਪਦੇ ਨੇ ਇਨੇ ਛੱਤ 'ਚ ਧੁਪ ਨਾਲ ਤਪਦੇ ਨੇ ਇਹਨੇ-
ਸਭ ਦਾ ਇਹੀ ਹਾਲ ਹੋਇਆ ਦਾ ਗਰਮੀ ਦੇ ਨਾਲ ਤਾਂ ਬੋਤ ਬੁਰਾ ਹਾਲ ਹੋਇਆ।
ਹੂੰ -ਹੂੰ - ਹੁਣ ਬਸ ਬੱਚਿਆਂ ਨੂੰ ਰੋਟੀ ਮੰਗਣੀ ਆ।
ਹਾਂਜੀ ਚਲੋ ਠੀਕ ਹੈ। ਦੀ ਮੈਨੂੰ ਨਾ ਕੋਾਲ ਆ ਗਈ ਆ ਮੈ ਤੁਹਾਨੂੰ ਬਾਦ ਕਰਨੀ ਆ।
ਹਾਂਜੀ- ਹਾਂਜੀ ਓਕੇ ਸਤਿ ਸ਼੍ਰੀ ਅਕਾਲ-